ਹੈਲੋ
ਬੋਲੋ ਹੈਲੋ
ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ
ਹੋਰ ਸਭ ਠੀਕ?
ਵਧੀਆ, ਤੁਸੀਂ ਸੁਣਾਓ।
ਵਧੀਆ, ਘਰ ਸਭ ਵਧੀਆ?
ਹਾਂਜੀ, ਵਧੀਆ ਸਭ।
ਬੱਚੇ ਠੀਕ? ਹੋਰ ਰਾ ਸੰਦੂਸ
ਹਾਂਜੀ, ਰਾਸ਼ਨ ਤੇ ਲੇ ਆਂਦਾ ਸੀ
ਕੀ- ਕੀ ਲੈ ਕੇ ਆਏ ਔ?
ਅਸੀਂ ਤੇ ਜਾਅਦਾ ਦਾਲਾਂ ਨਈਂ ਮੰਗਵਾਂਦੇ ਕਿਉਂਕਿ ਅਜੇ ਬਰਸਾਤਾਂ ਨੇ ਨਾ, ਤੇ ਅਸੀਂ ਥੋੜ੍ਹੇ-ਥੋੜ੍ਹੇ ਈ ਸਮਾਨ ਅਜੇ ਮਤਲਬ ਕਰਨੇ ਆ, ਕਿਉਂਕਿ ਫਿਰ ਖ਼ਰਾਬ ਹੋ ਜਾਂਦਾ ਨਾ ਜਾਅਦਾ ਸਮਾਨ।
ਹਾਂ, ਕੇੜੀ ਕੇੜੀ ਦਾਲਾਂ ਮੰਗਾਂਦੇ ਓ?
ਜੈਸੇ ਰਾਜਮਾਂ ਹੋ ਗਏ।
ਅੱਛਾ, ਹੋਰ?
ਹਾਂਜੀ, ਚਿੱਟੇ ਛੋਲੇ ਬੱਚੇ ਖੁਸ਼ ਹੋ ਕੇ ਖਾਂਦੇ ਨੇ। ਹਾਂਜੀ, ਮਗਰ ਮੰਗਵਾਣੇ ਅਸੀਂ ਪੈਲੇ, ਪੈਲੇ-ਪੈਲੇ ਈ ਮੰਗਵਾਣੇ ਆਂ। ਜ਼ਿਆਦਾ ਨਈਂ ਮੰਗਵਾਂਦੇ।
ਕਾਲੇ ਨੀ ਖਾਂਦੇ ਹੁਣ ਤੁਸੀਂ?
ਹਾਂਜੀ ਕਾਲੇ, ਕਾਲੇ ਵੀ ਖਾ ਲੈਂਣੇ ਆਂ। ਕਾਲੇ ਛੋਲੇ ਵੀ ਬੱਚੇ ਖੁਸ਼ ਹੋ
ਮਾਅ ਰਾਜਮਾਂ ਨੀ ਖਾਂਦੇ ਹੁਣੇ, ਕੈ ਲਿੰਦੇ ਮਾਅ ਰਾਜਮਾਂ ਵੀ।
ਨਾ ਮਾਅ ਰਾਜਮਾਂ ਨੀ ਖਾਂਦੇ ਬੱਚੇ, ਔਰ ਓ ਕੀ ਕੈਂਦੇ ਆ, ਅਹ ਲੋਬੀਆ ਹੁੰਦਾ ਚਿੱਟੇ ਵਾਲਾ?
ਆਹੋ-ਆਹੋ-ਆਹੋ।
ਹਾਂਜੀ, ਓ ਵੀ ਬੱਚੇ ਖੁਸ਼ ਹੋਕੇ ਖਾ ਲੈਂਦੇ ਨੇ। ਕਿਉਂਕਿ ਚਾਵਲ ਨਾਲ ਬਣ ਜਾਂਦੇ ਨੇ ਨਾ। ਤੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ।
ਹਾਂ ਲੋਵੇ ਸਾਡਾ ਬੜਾ ਬੰਦਾ ਲੋਵਆ ਮਸਾਂ ਦੀ ਦਾਲ ਵੀ ਖਾ ਲੈਂਦੇ ਹੋ ਗਏ ਚਾਵਲ ਦੇ ਹਿਸਾਬ ਨਾਲ ਖਾਧ ਜਾਂਦਾ
ਹਾਂ ਚਾਵਲ
ਹਾਂ ਚਾਵਲ ਹੋ ਗਏ ਮ ਚ ਮੂੰਗੀ ਤਾਂ ਆਪਣੀ ਖਾਧੀ ਦੀ ਗਰਮੀਆਂ ' ਚ
ਹਾਂ ਮੂੰਗੀ ਦੀ ਦਾਲ ਮੂੰਗੀ ਸਬੂਤੀ ਹੋਵੇ ਭਾਵੇਂ ਹਾਂ ਭਾਵੇਂ ਉਹ ਦੂਸ ਹੋਵੇ ਖਿਚੜੀ ਵਾਲੀ ਮੂੰਗੀ ਦਾਲ ਹਾਂ ਉਹੀ ਉਹਨੂੰ ਹੀ ਉਹਨੂੰ ਹੀ ਨੂੰ ਹੀ ਮੂੰਗੀ ਦਾਲ ਨੂੰ ਉਹਨੂੰ ਛਿਲਕਾ ਵਾਲੀ ਕਹਿੰਦੇ ਨੇ
ਪਾਸਤਾ ਵਾਸ ਖਾਂਦੇ ਬੱਚਿਆਂ ਨੂੰ
ਨਾ ਨਾ ਨਾ ਨਾ ਪਾਸਤਾ ਵਾਸਤਾ ਨਹੀਂ ਕਿਉਂ ਕੀ ਆ ਜੇ ਗਰਮੀ ਦਾ ਟਾਈਮ ਹੈਗਾ ਬੱਚੇ ਜ਼ਿਆਦਾ ਨਾ ਨਾ ਸਾਡੇ ਬੱਚੇ ਮੈਗੀ ਮੂਗੀ ਘੱਟ ਹੀ ਖਾਂਦੇ ਨੇ ਬਸ ਐਵੇਂ ਕੀ ਹੈ ਦਾਲਾਂ ਹੋਈਆਂ ਚਾਵਲ ਹੋ ਗਏ ਔਰ ਰਾਸ਼ਨੀ ਚੀਨੀ ਹੋ ਕੁਈ
ਹੋਰ, ਹੋਰ
ਚਾਹ ਦੀ ਪੱਤੀ ਹੋ ਗਈ।
ਚਾਹ ਪੀਂਦੇ ਹੋ ਗਰਮੀ ਚ?
ਹਾਂਜੀ ਇੱਕ ਵਾਰੀ ਸਵੇਰੇ ਤੋਂ ਚਾਹੀਦੀ ਆ ਬੱਚੇ ਵੀ ਪੀੰ ਕਿਟ ਖਾ ਲੈਂਦੇ ਨੇ। ਬਿਸਕੁਟ ਵੀ ਖਾ ਲੈਂ ਦੇ ਨੇੇ ਦੋ ਤਿੰਨ ਤਰ੍ਹਾਂ ਤੇ ਦੇ, ਦੋ ਤਰ੍ਹਾਂ ਦੇ ਬਿਸਕਿਟ ਆਉਂਦੇ ਨੇ ਬੱਚੇ ਖਾਂਦੇ ਨੇ ਜਿਹੜੇ।
ਅੱਛਾ
ਹਾਂ ਸਵੇਰੇ ਖਾਂਦੇ ਨੇ ਉਹ ਵਾਲੇ ਉਹ ਜੋ ਪੈਕੇਟ ਵਾਲੇ ਆਉਂਦੇ ਨੇ ਪੰਜ -ਪੰਜ ਰੁਪਏ ਵਾਲੇ ਪੈਕੇਟ ਚ ਬੰਦ ਆਉਂਦੇ ਨੇ ਪੂਰਾ
ਹੋ ਗਿਆ ਆਟੇ ਵਾਲਾ ਉਹ ਬੜਾ ਸਵਾਦ ਲੱਗਦਾ ਸਾਡੇ ਘਰ ਆ ਬੜਾ
ਹਾਂ ਉਹ ਬੋਹੁਤ ਟੇਸਟੀ ਲੱਗਦਾ ਔਹ ਫੇਰ ਐਹ ਸਾਰਾ ਦਿਨ ਖਾਂ ਦੇ ਰਹਿੰਦੇ ਨੇ ਉਹ ਤੇ ਜ਼ਿਆਦਾ ਲੱਗਦੇ ਨੇ ਸਾਡੇ ਘਰ ਉਹ ਦੋ ਚੱਲ ਜਾਂਦੇ ਨੇ, ਹਫਤੇ ਦੇ।
ਹਾਂ ਹੂੰ
ਹਾਂਜੀ ਹੋਰ ਬਸ ਦਾਲਾਂ ਚ ਤਾਂ ਇਹੀ ਦਾਲਾਂ ਮੰਗਵਾਂਨੇ ਆ। ਹਾਂਜੀ
ਲੇ ਦਾਲ ਨੀ ਖਾ ਤੁਸੀਂ?
ਨਹੀਂ ਛੋਲੇ ਦਾਲ ਘੱਟ ਹੀ ਖਾਂਦੇ ਨੇ ਬੱਲ ਲੇਕਿਨ ਆ ਮੰਗਵਾਈ ਏ ਪਾਈਯਾ ਮੰਗਵਾ ਲਈਏ ਕਿਉਕਿ ਫੇਰ ਕਿਸੇਲੇ ਬੱਚੇ ਖਿਚੜੀ ਯਾ ਰੋਟੀਆਂ ਬਣਵਾ ਲੈਂਦੇ ਨੇ, ਹਾਂਜੀ। ਪਾਈਯਾ ਛੋਲੇ ਦਾਲ ਆ ਜਾਂਦੀ ਹੈ ਰਾਸ਼ ਦੇ ਵਿੱਚ।
ਹਾਂ ਅਸੀੰ ਆਪ ਰਾਸ਼ਨ ਚ ਲਖਉਣੇ ਹ ਪੂਹਾ- ਪੂਹਾ ਤੇ ਲੱਗ ਜਾਂਦਾ ਨਾ ਗਰਮੀ ਨਾ ਪੂਆ ਪੋਹਾਾ ਗੰਦਾ ਹੁੰਦਾ
ਨਹੀਂ ਆ ਬੱਚੇ ਜ਼ਿਆਦਾਤਰ ਇਹ ਚੀਜ਼ਾਂ ਖਾ ਕੇ ਖੁਸ਼ ਨਹੀਂ ਹੁੰਦੇ।
ਅੱਛਾ ਪਰਾਠੇ ਖੰਡ ਖੁੰਡ ਗਰਮੀਆਂ ਦੀ ਕਾਟ ਆਉਂਦੀ ਹੋਣੀ ਐ ਲੱਗ ਜਾਂਦੀ ਹੈ। ਖੰਡ ਤੇ ਵੈਸੇ
ਨਹੀਂ ਖੰਡ ਤੇ ਕਿੱਲੋ ਤੇ ਮੰਗਵਾਈ ਲੈਂਨ ਹਾਂ, ਚਲੋ ਜ਼ਿਆਦਾ ਨਹੀਂ ਤੇ ਚਾਹ ਤੇ ਬਣੀ ਜਾਂਦੀ ਹੈ ਨਾ, ਹਾਂ ਚਾਹ ਦੀ ਪੱਤੀ ਅ ਚਾਹ ਦੀ ਪੱਤੀ ਦਾ ਵੱਡਾ ਪੈਕੇਟ ਮੰਗਾ ਲਈ ਦੇ ਤੇ ਉਹ ਵੀ ਚੱਲ ਜਾਂਦਾ ਹਫ਼ਤਾ
ਹਾਂ।
ਹਾਂ।
ਬੱਚੇ ਕਿੱਥੇ ਗਏ ਤੁਹਾਡੇ?
ਬੱਚੇ ਜਰਾ ਭੈਣ ਦੇ ਘਰ ਗਏ ਨੇ।
ਅੱਛਾ, ਸਾਡੇ ਘਰ ਆਪ ਮੈਮਾਨ ਦਾ ਬੱਚਾ ਆਕੇ ਬੈਠੇ ਦੇ ਨੇ।
ਹਾਂ ਹੋਰ ਓਹ ਕੀ ਕੈੰਦੇ ਆ ਬਸ ਵਿੱਚੇ ਈ ਨਾਣ ਵਾਲੇ ਸਾਬਣ ਲਿਖ ਜਾਦਾ ਈ ਦੇ ਨੇ‌।
ਅੱਛਾ, ਲਕਸ ਵਲੇ ਲਕਸ ਦੇ ਮੰਗਾਦੇ ਹੋਓਗੇ ਹੈਨਾ।
ਨਹੀਂ ਜੋ ਵੀ ਮਤਲਬ ਅਵੇਲੇਬਲ ਹੋਣ ਓਸ ਟਾਈਮ ਦ ਦੁਕਾਨ ਵਾਲੇ ਕੋਲੋ ਵੱਡੇ ਦੋ ਯਾ ਚਾਰ ਦਾ ਸੈਟ।
ਕਿ ਕੈੰਦੇ ਨੇ? ਡਟੋਲ ਵਰਤੇ ਔ ਜੇਰਾ ਡਟੋਲ ਸਾਬਣ ਵਰਤਦੇ ਔ ਅਸੀਂ ਤੇ ਡਟੋਲ ਵਰਤ ਤਲੈਣੇ ਆਂ ਕਦੀ ਕਦੀ।
ਹਾਂ, ਡਿਟੋਲ ਵਰਤ ਲੈਂਦੇ ਆਂ ਕਦੀ ਕਦੀ, ਲੇਕਿਨ ਬੱਚੇ ਲਾਣਾ ਨੀ ਚਾੰਦੇ ਨਾ ਹੁਣ।
ਅੱਛਾ, ਡਟੋਲ ਮੈਂ ਕਿਆ ਨੀਰਾਂ ਵਾਲਾ ਵਧੀਆ ਹੋੰਦਨਾ ਗਰਮੀਆਂ ਆਸਤੇ।
ਹਾਂ ਓਹ ਮੈਂਥੋਲ ਵਾਲਾ ਏ।
ਹਾਂ, ਓਹ ਵਧੀਆ ਰੈੰਦਾ ਗਰਮੀਆਂ ਆਸਤੇ।
ਹਾਂ ਹਾਂ, ਬੌਤ ਸਹੀ ਕੈ ਰੇ ਔ, ਪਤਾ ਨੀ ਐ ਤੇ ਮੈਂ ਪੈਕ ਨੀ ਪੁੱਛਿਆ ਚਾਰ ਦਾ ਪੈਕ ਪਤਾ ਨੀ, ਕਿਤਨੇ ਦਾ ਹੋਏ। ਚਾਰ ਦਾ ਪੈਕ ਮੈੰਗਾ ਹੀ ਹੋਏਗਾ।
ਹਾਂ ਹੋ ਸਕਦੈ ਵੇਖਣੇ ਆਂ, ਸੋ ਤ ਦਸ
ਨਹੀਂ ਨਹੀਂ ਸੋ ਸੌ ਤੱਕ ਦਾ ਨਹੀਂ ਮੈੰਗਾ ਏ।
ਹੋਰ?
ਦੋ ਈ ਮੰਗਾ ਲਾਂਗੇ।
ਹਾਂ ਹੋਰ
ਅਯੋ ਕੂਲ ਮੇ ਥਲ ਵਾਲੇ ਦੋ ਈ ਮੰਗਾ ਲਾਂਗੇ ਹੈਨਾ ਬਈ, ਜੋ ਜਿਸ ਟੈਮ ਓਨੀ ਰਿਕਵਾਰਮੈਂਟ
ਹੋਰ ਕਿ ਜਿੰਨੀ ਦੀ ਲੋੜ ਐ, ਔਨੀ ਮੰਗਾਓ।
ਹਾਂ।
ਵਾਧੂ ਕਿਉਂ ਮੰਗਦੇ ਕਰ ਤੇ ਮਾਂਚ ਦਾ ਮੂਸਾ ਵਿਖਆਣ ਘੱਟ ਲਾਯਾ ਕਰ
ਨਹੀਂ ਹੁਣ ਤੇ ਲਾਈਟਰ ਵਗੈਰਾ ਹੈਗੇ ਨੇ ਤੇ ਹੌਣ ਤੇ ਇਲੈਕਟ੍ਰੋਨਿਕ ਏ ਔ ਲਾਈਟਰ ਦਾ ਜ਼ਮਾਨਾ ਐ।
ਕਿ ਉਸ
ਹਾਂ, ਘੱਟ ਯੂਜ ਕਰਨ ਨਹੀਂ ਜੈਦਾਤਰ ਦੇਸੀ ਘਿਓ ਦਾ ਦੇਸੀ ਘਿਓ ਦਾ ਇੱਕ ਡੱਬਾ ਹੋਵੇ ਤੇ ਚਲੋ ਸਹੀ ਏ ਕਿਸ ਟੈਮ ਬੱਚਾ ਦਾਲ ਚ ਪਾ ਲੈਂਦੇ ਨੇ।
ਓਹ ਛੋਟਾ ਵਾਲਾ।
ਤੇ ਇੱਕ ਡੱਬਾ ਮੰਗਵਾ ਲਈਦੈ।
ਹੀ ਉਹ ਜੋ ਸੌ ਵਾਲਾ ਆਦਾ ਨਾ ਛੋਟਾ ਵਾਲਾ
ਬੱਚੇ ਕਿਸ ਟਾਈਮ ਪਾ ਲੈਂਦੇ ਨੇ, ਹਾਂ,
ਹਾਂ ਹੋਰ,
ਉਹ ਪੈਸੇ ਦਾ ਤੇ ਮੈਨੂੰ ਨੀ ਪਤਾ ਕਿਉਂਕਿ, ਇਕੱਠਾ ਹੀ ਲੈ ਕੇ ਆਉਂਦੇ ਨਾ ਰਾਸ਼ਨ ਤੇ ਉਹ ਬੇ ਚ ਜਿਹੜਾ ਵੀ ਚਮਚ ਵਗੈਰਾ ਦਾਲ ਪਾ ਦਿਓ, ਸਬਜ਼ੀ ਚ ਪਾ ਦਿਓ, ਤੇ ਬੱਚਿਆਂ ਨੂੰ ਜਿੜਾ ਟੇਸਟੀ ਲੱਗਦੀ ਹੈ।
ਹੋਰ ਰੋਟੀ ਰੁਟੀ ਬਣਾ ਲਈ।
ਹਾਂਜੀ, ਰੋਟੀ ਬਣਾ ਲਈਏ।
ਕੀ ਬਣਾਇਆ।
ਅਸੀਂ ਕਰੇਲੇ ਬਣਾਏ ਸੀ।
ਹੈਂ।
ਕਰੇਲੇ,
ਅੱਛਾ ਕਰੇਲੇ ਗਰਮੇ ਬੜੇ ਕਰੇਲੇ ਖਾਧੇ ਸਾਡੇ ਘਰ ਬਥੇਰੇ ਕਰੇਲੇ ਬਣਦੇ ਨੇ ਵੀ ਘੱਟ ਕੇ ਬਣਾਓ ਕਚਰੀਆਂ ਵਾਲੇ ਬੜੇ ਲੱਗਦੇ ਨੇ ਸਾਡੇ ਘਰ-
ਹਾਂਜੀ,
ਇੱਕ ਕਿੱਲੋ ਦੋ ਦਿਨ ਚ ਖਤਮ ਸਾਡੇ ਕਰੇ ਕਿੱਲੋ ਤੁਸੀਂ ਕਿੰਨੇ ਬਣਾਇਏ ਸੀ।
ਅਸੀਂ ਤੇ ਅੱਧਾ ਕਿੱਲੋ ਬਣਾਦੇ ਹਾਂ, ਬੱਚੇ ਖਾਂਦੇ ਨੇ ਇਨੇ ਮੈਂ ਖਾਂਣੀ, ਜ਼ਿਆਦਾ,
ਖਤਮ ਹੋ ਗਏ, ਬਸ ਬਚਪਾ ਹਨਾ ਤੇ ਲੱਗਦੇ ਹੋਣਗੇ।
ਮੈਂ ਹੀ ਖਾ ਰਹੀ ਹਾਂ।
ਅੱਛਾ ਬੱਚੇ ਨੀ ਖਾਂਦੇ ਤੁਹਾਡੇ
ਘੱਟ ਹੀ ਖਾਂਦੇ ਨੇ
ਅੱਛਾ ਚਲੋ ਠੀਕ ਹੈ ਫੇਰ
ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।